ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਓ।
ਵਧੀਆਂ-ਵਧੀਆ ਤੁਸੀਂ ਦੱਸੋ ਠੀਕ ਓ।
ਹਾਂਜੀ ਵਧੀਆ ਜੀ, ਹੋਰ ਘਰ ਪਰਿਵਾਰ ਸਭ ਵਧੀਆ ਜੀ।
ਹਾਂਜੀ-ਹਾਂਜੀ ਸਭ ਵਧੀਆ, ਸਾਡੇ ਘਰ ਥੋੜੇ ਗੈਸਟ ਆਏ ਦੇ ਨੇ ਤੇ ਅਸੀਂ ਥੋੜ੍ਹਾ, ਲੱਗੇ ਦੇ ਆ ਕੰਮ, ਹੋਰ ਤੁਸੀਂ ਸੁਣਾਓ।
ਬਸ ਜੀ ਵਧੀਆ ਜੀ ਬੈਠੇ ਸੀ ਅਸੀਂ। ਲੰਚ ਲੁਚ ਕਰਕੇ ਨਾ ਥੋੜਾ ਲੇਟ ਹੋ ਗਿਆ ਸਾਡਾ ਲੰਚ ਸੰਡੇ ਕਰਕੇ,
ਅੱਛਾ ਐਈਏ ਸੰਡੇ ਸਭ ਦਾ ਲੇਟ ਜਾਂਦਾ। ਸਾਡੇ ਘਰ ਤਾਂ ਸ ਚਾਵਾਂ ਬਣਦੀਆਂ ਪਈਆਂ ਸਮੋਸੇ ਬਣਦੇ ਪਏ ਨੇ। ਹ ਸ ਦੇ ਰਿਆ ਹਾਂਜੀ, ਹਾਂਜੀ।
ਗੈਸਟ ਲਈ।
ਹ ਹਾਂ ਬੱਚੇ ਵੀ ਗੈਸਟ ਵੀ ਸਭ ਬੈਠੇ ਦੇ ਨੇ ਹਾਂਜੀ।
ਠੀਕ, ਸਮੋਸੇ ਤੁਸੀਂ ਘਰੇ ਬਣਾ ਰੇ ਓ।
ਨਹੀਂ ਨਹੀਂ ਨਹੀਂ ਨਹੀਂ ਪਹਿਲੇ ਪਿਛਲੇ ਹਫ਼ਤੇ ਬਣਾਏ ਸੀ। ਹਾਂਜੀ, ਹੁਣ ਨਹੀਂ ਬਣਾਏ ਹਾਂਜੀ।
ਠੀਕ ਐ।
ਹੋਰ
ਹਾਂ।
ਤੁਸੀਂ ਕੀ ਕੀ ਬਣਾ ਲੈਂਦੇ ਓ। ਕੁਝ ਸਪੈਸ਼ਲ ਦੱਸੋ।
ਸਪੈਸ਼ਲ ਬਸ ਜੀ ਮਿਕਸ ਵੈਜ, ਬਣਾ ਲੈਂਦੇ ਸੀ।
ਅੱਛਾ ਮਿਕਸ ਵੈਜ ਤਲਦੇ ਓ ਕਿ ਨਈ।
ਹਾਂਜੀ ਫਰਾਈ ਕਰਕੇ।
ਅੱਛਾ, ਸਾਰੀ ਸਬਜ਼ੀ ਫਰਾਈ ਕਰਦੇ ਰਹਿਣਾ। ਕਈ ਲੋਕ ਵਿੱਚ ਸੋਸ ਵਗੈਰਾ ਨਹੀਂ ਪਾਉਂਦੇ।
ਹਾਂਜੀ ਨਹੀਂ-ਨਹੀਂ ਸੋਸ ਨਹੀਂ ਪਾਉਂਦੇ ਅਸੀ।
ਅੱਛਾ।
ਹਾਂਜੀ, ਸੋਸ ਪਾ ਕੇ ਥੋੜ੍ਹਾ ਮਿੱਠਾ ਪਣ ਆ ਜਾਂਦਾ ਸਬਜ਼ੀ ਚ। ਹਾਂਜੀ, ਪਰ ਥੋੜੀ ਸਪਾਈ ਹਾਂਜੀ, ਥੋੜ੍ਹੀ ਸਪਾਈਸੀ ਹੋਵੇ ਨਾ ਫੇਰ ਸਵਾਦ ਲੱਗਦੀ।
ਅੱਛਾ, ਤੁਸੀਂ ਸਪਾਈਸੀ ਖਾਂਦੇ ਹੋਔਗੇ, ਕਈ ਲੋਕ ਸਪਾਈਸੀ ਨੀਂ ਖਾਂਦੇ। ਕਈ ਲੋਕ ਮਿੱਠਾ ਮਿੱਠੀ-ਮਿੱਠੀ ਖਾਂਦੇ ਨੇ, ਜਿਵੇਂ ਏਕ ਔ ਹੁੰਦੇ ਨਾ ਚੀਸ ਚਿਲੀ। ਕਈ ਲੋਕ ਮਿੱਠੀ-ਮਿੱਠੀ ਪਸੰਦ ਕਰਦੇ ਨੇ। ਕਈ ਲੋਕ ਸਪਾਈਸੀ ਪਸੰਦ ਕਰਦੇ ਨੇ।
ਹਾਂਜੀ, ਸਾਨੂੰ ਸਪਾਈਸੀ ਪਸੰਦ ਐ। ਹੁੰ। ਹੋਰ ਤੁਸੀਂ ਦੱਸੋ ਗੈਸਟ 'ਚ ਕੌਨ-ਕੌਨਆਇਆ ਥੋਡੇ?
ਐਕਚੁਲੀ ਨਾ ਮੇਰੇ ਜੋ ਅ ਭੂਆ ਹੈ ਨਾ ਮੇਰੇ ਭੂਆ ਸੱਸ ਹੈਗੇ ਨੇ ਉਨਾਂ ਤੇ ਹਸਬੈਂਡ ਨੂੰ ਦਿੱਕਤ ਹੋ ਗਏ ਏ, ਇਕਦਮ ਤੇ
ਅੱਛਾ ਜੀ।
ਹਾਰਟ ਦੀ ਦਿੱਕਤ ਹੋ ਗਈ ਐ, ਔਨਾਂ ਦੀ ਨੱਸ ਤਾਂ ਏਕਦਮ ਬਲੋਕ ਹੋ ਗਈ ਐ।
ਔਹੋ!
ਹਾਂਜੀ, ਤੇ ਐਨਜਓਗ੍ਰਾਫੀ ਵਗੈਰਾ ਸਭ ਕੁਛ ਹੋਇਆ, ਤੇ ਬੋਤ ਈ ਟਿਪੀਕਲ ਸਿਚੁਏਸ਼ਨ ਐ ਹੁਨ ਡਾਕਟਰਾਂ ਨੇ ਐਮਰਜੈਂਸੀ ਬੋਲਿਆ ਓਰੇਸ਼ਨ ਲਈ, ਤੇ
ਹਾਂ!
ਤੇ ਓ ਚੰਡੀਗੜ੍ਹ ਰੈਫਰ ਕੀਤਾ ਓਨਾ ਨੂੰ ਹੁਣ ਓ ਕੈਂਦੇ ਦੋ ਦਿਨ ਤੱਕ ਹੋਏਗਾ ਓਪਰੇਸ਼ਨ, ਫੇਰ ਸਾਡੇ ਏਦਰ ਆਗੇ ਰੈਸਟ ਕਰਨ ਥੋੜਾ, ਹਾਂਜੀ।
ਤੇ 'ਚ
ਆ ਨਈ-ਨਈ ਲੋ ਕੁੱਛ ਡੇਰਾ ਬਰਸੀ ਗੁਰਦੁਆਰਾ ਹੈਗਾ ਕੁਛ ਓਦਰ ਮੇਨੂੰ ਐਗਜੈਕਟ ਨਾਮ ਨੀ ਪਤਾ ਹਾਂਜੀ, ਹੋਸਪਿਟਲ ਹੋਸਪ ਪੀਟਰਸ ਐ ਹਾਂਜੀ ਬਸ, ਹੁਨ ਹੁਨ ਖੁਦ ਈ ਆਪਣੇ ਮੂੰਔ ਬੋਲਦੇ ਪਏ ਨੇ, ਕਿ ਮੈਂ ਮਲਾਈ ਬੌਤ ਖਾਂਦਾ ਸੀ ਮੈਂ ਥਿੰਦਾ ਮੈਂ ਤਿੰਨ-ਤਿੰਨ, ਚਾਰ-ਚਾਰ ਟਾਈਮ ਪਰੌਂਠੇ ਬੜੇ ਖਾਂਦਾ ਸੀ, ਖੁੱਦ ਈ ਕੈਂ ਹੁਣ ਐਹੀ ਚੀਜ਼ਾਂ ਹੁੰਦੀਆਂ ਨੇ ਹਨਾ, ਨੁਕਸਾਨ ਕਰਦੀਆਂ, ਪਰੌਠੇ, ਤਲੇਆ ਖੀਰ, ਮਲਾਈ ਰਸ ਦੇ ਉੱਪਰ ਮਲਾਈ ਲਗਾ-ਲਗਾ ਕੇ ਖਾਣੀ। ਉੱਪਰ ਚੀਨੀ ਪਾ ਲੈਨੀ, ਉ ਓ ਤਾਂ ਬੜੇ ਫਿਟ ਨੇ, ਬਹੋਤ ਐਕਟਿਵ ਨੇ ਮੇਰੇ ਫੋੜੇ ਫੁਫੜ ਜੀ ਸਸੂਰ ਫੁਫੜ ਬੌਤ ਐਕਟਿਵ ਨੇ, ਪਰ ਤਦ ਵੀ ਵੈਸੇ ਵੀ ਸ਼ੌਕ ਹੋ ਗੇ ਕਿ ਓਨਾਂ ਨੂੰ ਕਿਵੇਂ ਹੋ ਸਕਦੈ, ਫੇਰ ਹੁਨ ਕੈਂਦੇ ਮੈਂ ਮਲਾਈਆਂ ਬੌਤ ਖਾਂਦਾ ਸੀ, ਮਲਾਈਆਂ ਤੇ ਠੰਡਾ। ਬਸ, ਓਈ ਨੁਕਸਾਨ ਕਰਗੇ।
ਅੱਛਾ ਜੀ, ਮਲਾਈ ਤਾਂ ਮੈਂ ਵੀ ਬੌਤ ਖਾਂਦੀ ਆਂ।
ਹਾਂਜੀ, ਮੇਰੀ ਸੋਰੇ ਸਾਬ ਨਾ ਪੈਲੇ
ਹਾਂਜੀ।
ਨਈ-ਨਈ ਨਾ ਪਰਹੇਜ ਕਰੋ ਜੀ, ਪਰਹੇਜ ਕਰੋ। ਪਰੇਜ ਕਰੋ, ਐ ਕਿੰਨੀ ਰ ਸਿਦਾ ਕੋਲੇਸਟਰੋਲ
ਹਾਂਜੀ, ਅੱਛਾ।
ਹੂੰ-ਹੂੰ। ਮੈਂ ਹੁੰਨੇ ਕੱਲ ਈ ਬ੍ਰੈਡ ਨਾਲ ਮਲਾਈ ਖਾ ਕੇ ਬੈਠੀ ਆਂ, ਚਾਅ ਦੇ ਨਾਲ।
ਅੱਛਾ, ਮੈਨੂੰ ਮੇਰਾ ਐਨੀ ਕਰੇਵਿੰਗ ਹੁੰਦੀ ਏਨਾ ਤੁਸੀਂ ਮੰਨੋਗੇ ਮੈਨੂੰ ਏਨੀ ਕਰੇਵਿੰਗ ਹੁੰਦੀ ਐਨਾ ਮਲਾਈ, ਤੇਲ ਦੀ ਮੈਂ ਖਾਂਦੀ ਨੀ।
ਅੱਛਾ।
ਮੈਨੂੰ ਬਹੋਤ ਪਸੰਦ ਐ ਮਲਾਈ, ਤੇ ਚੀਨੀ ਮਲਾਈ ਚੀਨੀ ਬੌਤ ਪਸੰਦ ਐ।
ਹਾਂਜੀ, ਚੀਨੀ ਮਲਾਈ ਮੈਨੂੰ ਵੀ ਬੌਤ ਪਸੰਦ ਐ।
ਤੁਆਡੀੇ ਕਿੰਨੀ ਏਜ ਹੋਣੀ ਐ?
ਮੇਰੀ ਏਜ ਥਰਟੀ ਨਾਈਨ ਏ ਜੀ।
ਓਕੇ, ਅੱਜ ਵੀ ਥਿਰ ਪਲੱਸ ਹੋ ਜਾਈਏ ਨਾ ਬ ਸਾਨੂੰ ਥੋੜਾ ਬਹੁਤਾ ਸ਼ੁਰੂ ਕਰ ਲੈਣਾ ਚਾਈਦਾ ਆਪਣਾ ਪਰਹੇਜ ਨਾ।
ਹਾਂਜੀ।
ਹੋਰ?
ਹੋਰ ਬਸ ਠੀਕ ਐ ਜੀ।
ਤਿੰਨ ਬੱਚੇ ਨੇ।
ਅੱਛਾ ਠੀਕ ਐ ਵਦੀਆ। ਜੀ ਫੈਮਿਲੀ ਕੰਪਲੀਟ
ਹਾਂਜੀ-ਹਾਂਜੀ ਫੈਮਲੀ ਕੰਪਲੀਟ ਐ ਜੀ।
ਮੇਰੇ ਇਕ ਮੁੰਡਾ ਔਰ ਇਕ ਕੁੜੀ।
ਅੱਛਾ ਜੀ।
ਹਾਂਜੀ ਇੱਕ ਬੈਟਾ ਪੈਲੇ ਫਿਰ, ਗੁੜੀਆਂ। ਓ ਸਮੋਸਾ ਲਵਰ ਹੈਗੈ ਹੁਣ ਓਨੂੰ ਦੋ ਸਮੋਸੇ ਦੇ ਕੇ ਆਈ ਆ।
ਅੱਛਾ-ਅੱਛਾ।
ਹਾਂਜੀ। ਤੇ ਓ ਸ ਦੁਪੈਰੇ ਵੀ ਪਿਆ ਮੈਦਾ ਖਾਦਾ ਐ ਸਵੇਰੇ ਵੀ, ਦੁਪੈਰੇ ਛੋਲੇ ਭਟੂਰੇ, ਹੁਣ ਫੇਰ ਮੈਦਾ ਖਾਂਦਾ ਪਿਆ ਸਮੋਸੇ।
ਹਾਂ ਜਾਦਾ ਮੈਦਾ ਵੀ ਨੁਕਸਾਨ ਕਰ ਦਾ।
ਨਹੀਂ ਮ ਮੈਨੂੰ ਆਪ ਗੁੱਸਾ ਚੜਦਾ ਬਟ ਹੁਣ ਕੀ ਕਰਾਂ ਘਰ ਮੰਗਵਾ ਲਿਆ ਸਮਾਨ। ਤੇ ਬੱਚੇ ਦੇਖ ਲੈਂਦੇ ਪਿੱਛੇ ਪੈ ਜਾਂਦੇ ਮੈਨੂੰ ਦੋ, ਦੋ, ਦੋ।
ਸਾਡੇ ਵੀ ਸਾਡੇ ਵੀ ਬੱਚੇ ਜਿਆਦਾ ਪਾਸ ਤਾ ਮੈਕਰੋਨੀ ਮੈਗੀ ਜਦੋਂ ਦੀ ਛੁੱਟੀਆਂ ਪਈਆਂ ਸਕੂਲ ਦੀ ਇਹੀ ਕੁਝ ਚੱਲਦਾ ਦੁਪਹਿਰੇ।
ਬਿਲਕੁਲ-ਬਿਲਕੁਲ ਪਸਤਾ ਮਕਰੋਣੀ ਤਾਂ ਵ ਸਾਡੇ ਘਰਦੇ ਨਹੀਂ ਖਾਂਦੇ ਪਾਸਤਾ ਮਕਰੋਨ ਕਹਿੰਦੇ ਸਾਨੂੰ ਕੱਚਾ ਮੈਦਾ ਲੱਗਦਾ ਕੱਚਾ ਮੈਦਾ। ਉਹ ਨਹੀਂ ਖਾਂਦੇ ਖੁਸ਼ ਹੋ ਕੇ ਨਾ ਨਾ ਅੱਛਾ ਨੀ ਲੱਗਦਾ।
ਸਾਡੇ ਤਾਂ ਖਾ ਲੈਂਦੇ ਆਪ ਹੀ ਬਣਾਲੀ ਕਰੀਮੀ ਕਰੀਮੀ ਜਿ ਮੈਕਰੋਨੀ।
ਅੱਛਾ-ਅੱਛਾ ਕਿਵੇਂ ਬਣਾਉਂਦੇ ਹੋ ਤੁਸੀਂ?
ਬੱਚੇ ਬਣਦੇ ਆ ਆਪ ਹੀ ਕੁੜੀਆਂ ਆਪ ਹੀ ਬਣਾਦੀਆ। ਮਲਾਈ, ਮਲੁਈ ਪਾ ਕੇ ਸੋਸ ਪਾ ਕੇ ਪਤਾ ਨੀ ਕਿੱਦਾਂ, ਕਿੱਦਾਂ ਆਪ ਹੀ ਬਣਾ
ਮੈਂ ਬਣਨੀ ਏ, ਮੈਂ ਤੁਹਾਨੂੰ ਇੱਕ ਰੈਸਿਪੀ ਦੱਸਣੀ ਆ ਹੋ ਸਕਦਾ ਗੁੜੀਆਂ ਨੂੰ ਪਤਾ ਹੋਣੀ ਏ ਪਰ ਐਵੇਂ ਟਰਾਈ ਕਰਨਾ ਜ਼ਰੂਰ ਬਹੁਤ ਯੁੰਮੀ ਬਣਦਾ ਏ।
ਹਾਂਜੀ।
ਤੁਸੀਂ ਕਿਵੇਂ ਪਾਇਆ ਬਟਰ ਪਾਇਆ ਇੱਕ ਚਮਚ? ਦੋ ਚਮਚ ਪਾਕੇ ਬਟਰ ਪਾਇਆ। ਤੇ ਬਟਰ ਪਾ ਕੇ ਨਾ ਫੇਰ ਉਹਦੇ ਵਿੱਚ ਤੁਸੀਂ ਉਹ ਪਾ ਦੋ ਮੈਂਦਾਾਂ ਪਾ ਦੋ।
ਅੱਛਾ ਜੀ। ਹਾਂਜੀ-ਹਾਂਜੀ ਫਿਰ ਦੁੱਧ ਹਾਂਜੀ, ਏਦਾ ਬਣਾਦੇ ਫੇਰ ਥੋੜਾ ਜਿਹਾ ਦੁੱਧ ਪੰਨਾ ਹਾਂਜੀ- ਹਾਂਜੀ। ਤੇ ਬਣਾਦੇ ਬੱਚੇ।
ਅੱਛਾ, ਉਹਦੇ ਵਿੱਚ ਤੁਸੀਂ ਕਿਹੜੀ-ਕਿਹੜੀ ਸਬਜ਼ੀਆਂ ਪਾਂਦੇ ਹੋ। ਹਾਂਜੀ। ਅੱਛਾ।
ਬਸ ਜ਼ਿਆਦਾਤਰ ਤਾਂ ਦੋ ਹੀ ਪਾਉਂਦੇ ਆ ਬਾਕੀ ਜੇ ਹੋਵੇ ਹੋਰ ਵੀ ਤਾਂ ਪਾ ਲੈਂਦੇ ਆ। ਮੇਨ ਮਤਲਬ ਇਹ ਦੋ ਹੀ ਹੁੰਦੇ ਆ ਹਾਂਜੀ ਹਮ।
ਸਵੀਟਕੋਨ ਵੀ ਬਹੁਤ ਅੱਛਾ ਲੱਗਦੀ ਸਵੀਟਕੋਨ ਹ ਹੁਣ ਇੱਕ ਇੱਕ ਅਸੀਂ ਇਹ ਵਾਲੀ ਬਣਾਉਦੇ ਹਾਂ ਔਰ ਅਸੀਂ ਸਬਜ਼ੀਆਂ ਵਾਲੀ ਬਣਾਉਂਦੇ ਹਾਂ ਦੂਸਰੀ ਹਲਦੀ ਪਾ ਕੇ ਵਿੱਚੇ ਓਰੀਗੈਨੌ ਪਾ ਕੇ ਸੀਜਨਿੰਗ ਪਾ ਕੇ
ਹਾਂਜੀ ਏਦਾਂ ਵੀ ਬਣਾ ਲੈਂਦੇ ਆ ਬੱਚੇ। ਜਿਵੇਂ ਲੰਬੇ ਲੰਬੇ ਪਿਆਜ ਕੱਟ ਕੇ ਤੇ ਅਹ ਟਮਾਟਰ ਵੀ ਪਾ ਲਏ ਏਦਾਂ ਵੀ ਬਣਾ ਲੈਂਦੇ ਆ ਹਾਂਜੀ।
ਹਾਂਜੀ ਚਲੋ ਹੋਰ?
ਹਾਂਜੀ।
ਬਸ ਅੱਜ ਸੰਡੇ ਆ ਨਾ ਅੱਜ ਚਹਿਲ ਪਹਿਲ ਸਾਰੇ ਘਰ ਚ ਇੰਨੀ ਸ਼ਾਂਤੀ ਹੁੰਦੀ ਏ ਇੰਨੀ ਸ਼ਾਂਤੀ ਹੁੰਦੀ ਏ ਬਹੁਤ ਸ਼ਾਂਤੀ ਹਉਂਦੀ ਏ ਸਭ ਆਪਣੇ ਕਮਰੇ ਚ ਹੀ ਹੁੰਦੇ ਨੇ ਸੁੱਤੇ ਦੇ ਨੇ ਅੰਧੇਰਾ ਹਉਂਦਾ ਬਿਲਕੁਲ। ਤੇ ਅੱਜ ਤਾਂ ਅੱਜ ਤਾਂ ਬਹੁਤ ਸ਼ੋਰਸ਼ਰਾਭਾ ਹੋਇਆ।
ਅੱਛਾ ਉਹ ਗੈਸਟ ਆਇ ਹੋਏ ਨੇ ਤਾਂ ਕਰਕੇ?
ਗੈਸਟ ਵੀ
ਹਾਂ ਹਾਂ
ਇਵੇਂ ਜਾਂਦਾ ਸਾਰਾ ਸੰਡੇ ਨਾ ਸਾਡਾ ਐਵੇਂ ਜਾਂਦਾ ਕਿਉਂਕਿ ਸਾਰੇ ਗੈਸਟ ਘਰ ਹੁੰਦੇ ਨੇ ਨਾ ਤੁਹਾਡੇ ਹਸ
ਹਾਂ ਹਾਂ ਹਾਂ ਹਾਂਜੀ। ਇਹ ਜੀ ਜੀ ਐਸ ਟੀ ਔਫਿਸ ਚ ਲੱਗੇ ਹੋਏ ਆ।
ਓਕੇ ਓਕੇ ਸਾਡਾ ਉਹ ਥੋੜਾ ਆਪਣਾ ਬਿਜਨਸ ਹੈਗਾ ਵੇ। ਹਾਂਜੀ ਬਸ ਓੁਹ ਛੁੱਟੀ ਹੁੰਦੀ ਕਾਰਖਾਨੇ ਦੀ
ਹਾਂਜੀ।
ਤੇ
ਹਾਂ ਹਾਂ ਹਾਂ ਚਲੋ ਵਧੀਆ ਹੈ। ਸਾਡੇ ਦੋ ਆਫਿਸ ਹੈਗਾ ਇਹਨਾਂ ਦਾ ਜੀ ਐਸ ਟੀ ਆਫਿਸ ਉਹਦੇ ਚ ਫੀਲਡ ਦਾ ਕੰਮ ਹੈ ਇਹਨਾਂ ਦਾ।
ਓਕੇ ਠੀਕ ਹੈ ਬੱਚੇ ਕਿਹੜੀ ਕਿਹੜੀ ਕਲਾਸ ਚ ਨੇ?
ਵੱਡੀ ਕੁੜੀ ਦਸਵੀਂ ਚ ਤੇ ਛੋਟੀ ਹੈਗੀ ਆ ਅੱਠਵੀਂ ਚ। ਮੁੰਡਾ ਮੇਰਾ ਹੈਗਾ ਸੱਤਵੀਂ ਚ।
ਅੱਛਾ ਅੱਛਾ।
ਹਾਂਜੀ।
ਵਧੀਆ ਮੇਰਾ ਮੇਰਾ ਬੇਟਾ ਹੈ ਫੋਰਥ ਚ ਏ ਤੇ ਗੁਡੀਆਂ ਹੈਗੀ ਮੇਰੀ ਕੇਜੀ ਚ।
ਅੱਛਾ ਛੋਟੇ ਬੱਚੇ ਹੈ ਨਾ ਤੁਹਾਡੇ।
ਹਾਂਜੀ।
ਥਰਟੀ ਟੂ ਠੀਕ ਹੈ ਜੀ।
ਅੱਛਾ, ਅੱਛਾ। ਮੇਰੀ ਦੀਦੀ ਜਨੀ, ਮੇਰੀ ਦੀਦੀ ਦੀ ਵੀ ਥਾਡੇ ਨਾਇਨ।
ਅੱਛਾ ਜੀ।
ਹਾਂਜੀ।
ਠੀਕ ਹੈ, ਹਾਂਜੀ।
ਹੋਰ, ਤੁਸੀਂ ਚਾਹ-ਪਾਣੀ ਕਿੰਨੇ ਵਜੇ ਬਣਾਉਂਦੇ ਹੋ?
ਅਸੀਂ, ਬਸ ਹੁਣ ਪੰਜ ਵੱਜ ਗਏ ਹੁਣ ਕਹਿੰਦੀ ਹਾਂ ਕੁੜੀ ਨੂੰ, ਚਾਅ ਬਣਾਉਗੀ। ਹਾਂਜੀ। ਸ਼ਾਮੀ ਤਾਂ, ਉਹਦੀ ਡਿਊਟੀ ਲੱਗਦੀ ਹੈ। ਡੇਲੀ ਦੀ ਡਿਊਟੀ, ਉਹਦੀ ਹੋਈ ਹੈ।
ਅੱਛਾ, ਉਹਨੂੰ ਵਿਚਾਰੇ ਪਛਤਾਂਦੀ ਵੀ ਆਉਣੀ ਆ, ਮੈਂ ਸਿੱਖ
ਹਾਂਜੀ, ਤੇ ਸਵੇ ਸਵੇਰੇ ਦੀ ਚਾਹ, ਚਾਹ ਦੀ ਡਿਊਟੀ ਮੇਰੀ ਆ, ਸ਼ਾਮ ਦੀ ਕੁੜੀ ਦੀ ਆ।
ਠੀਕ ਹੈ।
ਹਾਂਜੀ, ਬਸ ਹੁਣ ਦੁੱਧ ਵਾਲਾ ਆਉਣ ਵਾਲਾ ਥੋੜੀ ਦੇਰ ਤੱਕ, ਸਾਢੇ ਪੰਜ ਵਜੇ ਤੱਕ ਦੁੱਧ ਵਾਲਾ ਆਉਗਾ। ਦੁੱਧ ਪਵਾ ਦੁੱਧ ਵੀ ਉਹੀ ਪਵਾਉਂਦੀ ਹੈ। ਦੁੱਧ ਪਆ ਕੇ ਫੇਿਰ, ਦੁੱਧ ਗਰਮ ਕਰੂਗੀ। ਤੇ ਨਾਲੋਂ ਨਾਲ, ਚਾਹ ਧਰਲੋਗੀ।
ਅੱਛਾ। ਅੱਛੀ ਗੱਲ ਹੈ। ਮੇਰਾ ਤੇ, ਬਸ ਹੁਣੂੰ ਅਸੀਂ ਚਾਹ-ਚੂ ਬਣਾ ਲਈ, ਬਸ ਮੈਂ ਹੁਣ ਆਪਣੇ ਦੁੱਧ ਦਾ ਦਿੰਦੀ ਪਆਂ।
ਅੱਛਾ ਜੀ, ਹਮ। ਅੱਛਾ।
ਹਾਂ। ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਆ ਫੋਨ, ਠੀਕ ਹੈ, ਓਕੇ ਜੀ, ਠੀਕ ਹੈ ਜੀ, ਬਾ
ਓਕੇ।